ਹੈਲੋ
ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਠੀਕ ਹੋ
ਹਾਂਜੀ, ਠੀਕ ਹੈ ਜੀ।
ਜੀ ਜੀ ਹੋਰ ਡਿਨਰ ਹੋ ਗਿਆ ਤੁਹਾਡਾ?
ਹਾਂਜੀ ਹਾਂਜੀ ਹੋ ਗਿਆ ਜੀ। ਹੋਰ ਤੁਸੀਂ ਕੀ ਕਰਦੇ ਪਏ ਸੀ ਜੀ?
ਬਸ ਕੁਛ ਨੀ ਮੈਂ ਸੋਚਿਆ ਚਲੋ ਤੁਹਾਡਾ ਹਾਲ ਚਾਲ ਪੁੱਛ ਲਈਏ। ਪੁੱਛਿਆ ਕਿ ਤੁਸੀਂ ਡਿਨਰ ਕੀਤਾ ਕਿ ਨਹੀਂ ਕੀਤਾ, ਮੈਂ ਚਲੋ ਤੁਹਾਨੂੰ ਫੋਨ ਕਰ ਲਈਏ।
ਚਲੋ ਵਧੀਆ ਕਰਿਆ ਜੇ ਕਰ ਲਿਆ ਤਾਂ ਅੱਜ ਕੱਲ੍ਹ ਤਾਂ ਕਿਸੇ ਨੂੰ ਟਾਈਮ ਤਾਂ ਹੈ ਨਹੀਂ ਓਵੇਂ ਤਾਂ ਬਸ ਫੋਨ ਤੇ ਹੀ ਅੱਜ ਕੱਲ੍ਹ ਹੁੰਦਾ ਚਲੋ ਇੱਕ ਦੂਸਰੇ ਨੂੰ ਪੁੱਛ ਲੈਂਦੇ ਆ ਉਵੇਂ ਤਾਂ ਟਾਈਮ ਹੈ ਨੀ ਕਿਸੇ ਨੂੰ ਮਿਲਣ ਦਾ ਤਾਂ
ਫੋਨ ਆ ਗਿਆ ਤਾਂ ਸਾਡੀ ਜ਼ਿੰਦਗੀ ਨੂੰ ਥੋੜ੍ਹੀ ਏ ਰਾਹਤ ਮਿਲ ਗਈ ਹੈ ਭੱਜ ਦੌੜ ਤੋਂ ਕਿ ਆਪਾਂ ਆਰਾਮ ਨਾਲ ਬਹਿ ਕੇ ਘਰ ਗੱਲ ਕਰ ਸਕਦੇ ਹ ਇੱਕ ਦੂਜੇ ਦਾ ਹਾਲ ਚਾਲ ਪੁੱਛ ਸਕਦੇ ਨਹੀਂ ਤਾਂ ਆਪਾਂ ਫਿਰ ਰਹਿ ਜਾਂਦੇ ਪਹਿਲੇ ਜ਼ਮਾਨੇ ਵਾਂਗ ਚਿੱਠੀਆਂ ਲਿਖਦੇ ਤੇ ਕਮੂਤਰ ਲੱਭਦੇ ਕਿ ਕੌਣ ਸਾਡੀ ਚਿੱਠੀ ਸਾਡੀ ਚਿੱਠੀ ਕਿੱਥੇ ਪਹੁੰਚੇਗੀ ਔਰ ਕਦ ਪਹੁੰਚੇਗੀ ਕਾਦਰ ਉਹ ਦਾ ਸਾਡੀ ਚਿੱਠੀ ਦਾ ਜਵਾਬ ਆਏਗਾ
ਹਾਂਜੀ ਸਹੀ ਗੱਲ ਏ ਬਿਲਕੁਲ ਸਹੀ ਗੱਲ ਹੈ ਚਿੱਠੀ ਪਹੁੰਚਾਣੀ ਕਿੱਥੇ ਹੁੰਦੀ ਹੈ ਕਿ ਹਾਂਜੀ ਪਹਿਲਾਂ ਕਿਸੇ ਪਹੁੰਚਾਣੀ ਕਿੱਥੇ ਹੁੰਦੀ ਜੀ ਪਕੜ ਕੋਈ ਲੈਂਦਾ ਸੀ
ਸਹੀ ਗੱਲ ਏ ਜੇ ਵਿਚਾਰਾ ਮੇਰੇ ਵੱਲ ਕੋ ਵਿਚਾਰਾ ਜਿਹਨੂੰ ਪੜ੍ਹਨਾ ਲਿਖਣਾ ਨੀ ਆਂਦਾ ਉਹ ਨੇ ਕੀ ਚਿੱਠੀ ਲਿਖਣੀ ਓਦੇ ਦੇ ਅਹ ਰਮਾਨ ਤੇ ਆ ਬਸ ਸਹੀ ਗੱਲ ਆ
ਕਈ ਗੱਲਾਂ ਹੁੰਦੀਆਂ ਆ ਆਪਾਂ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ ਚਲੋ ਇੱਕ ਦੂਸਰੇ ਮਤਲਬ ਲੈਟਰ ਲਾਈ ਇੱਕ ਦੂਸਰੇ ਨੂੰ ਦੱਸ ਦਿੰਦੇ ਆ ਪਰ ਜੇ ਆਪਾਂ ਨੂੰ ਪੜ੍ਹਨਾ ਹੀ ਨਹੀਂ ਆਏਗਾ ਆਪਾਂ ਕਿਸੇ ਤੋਂ ਪੜਾਵਾਂਗੇ ਤਾਂ ਆਪਣੀ ਫਿਟਿੰਗ ਤਾਂ ਕੋਈ ਹੋਰ ਈ ਸਮਝ ਜਾਏਗਾ ਆਪਾਂ ਤਾਂ ਸਮਝ ਈ ਨੀ ਸਕਦੇ ਫਿਰ ਤਾਂ
ਹੂੰਮ ਚਲੋ ਫੋਨ ਆ ਗਿਆ ਤੇ ਚਲੋ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਗਈ ਬੰਦਾ ਚਲੋ ਆਪਣੇ
ਹਾਂਜੀ ਹਾਂਜੀ ਫੋਨ ਨਾਲ ਤਾਂ ਬਹੁਤ ਤੋਂ ਹਾਂਜੀ ਬਹੁਤ ਕੁਛ ਹੋ ਗਿਆ ਫੋਨ ਨਾਲ ਤਾਂ
ਹੂੰਮ ਫੋਨ ਨਾਲ ਹੁਣ ਲੱਗਿਆ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਉਜਾਲਾ ਹੋ ਗਿਆ ਫੋਨ ਆਣ ਦੀ ਵਜ੍ਹਾ ਨਾਲ
ਹਾਂਜੀ ਸਹੀ ਗੱਲ ਆ ਜੀ ਫ਼ੋਨ ਨਾਲ ਆਪਾਂ ਕਿੰਨਾ ਕੁਛ ਸਿੱਖਦੇ ਆ ਬਹੁਤ ਕੁਛ ਸਿੱਖਦੇ ਵੀ ਆ ਤੇ
ਨੈਟਵਰਕ ਬਹੁਤ ਬਣ ਗਿਆ ਫ਼ੋਨ ਦੀ ਵਜ੍ਹਾ ਨਾਲ
ਹਾਂ
ਕੋਈ ਇਨਸਾਨ ਕਿੱਥੇ ਦਾ ਹੁੰਦਾ ਹੈ ਕੋਈ ਦੂਜਾ ਕਿੱਥੇ ਦਾ ਹੁੰਦਾ ਹੈ ਤੀਜਾ ਕਿੱਥੇ ਦਾ ਹੁੰਦਾ ਤਾਂ ਨੈੱਟਵਰਕ ਬਹੁਤ ਫਾਸਟ ਔਰ ਬਹੁਤ ਜਲਦੀ ਓਸੇ ਤਰੀਕੇ ਨਾਲ਼ ਬਣ ਜਾਂਦਾ ਐ
ਸਹੀ ਗੱਲ ਹੈ ਜੀ ਬਿਲਕੁਲ ਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੱਕ ਦੂਜੇ ਨਾਲ਼ ਜ਼ਿਆਦਾ ਜੁੜਨ ਲਾਗੇ ਬੰਦੇ ਇੱਕ ਦੂਜੇ ਨਾਲ ਫ਼ੋਨ ਦੇ ਰਾਹੀਂ ਉਵੇ ਚਲੋ ਕਿਸੇ ਨੂੰ ਨਹੀਂ ਜਾਣਦੇ ਪਰ ਫੋਨ ਚ ਮਤਲਬ
ਪੂਰਾ ਇਨਸਾਨ ਫੋਨ ਤੇ ਡਿਪੈਂਡ ਏ ਜੇ ਅੱਜ ਦੀ ਜਿੰਦਗੀ ਵਿੱਚ ਜੇ ਇਨ ਸਾਨ ਦੀ ਜ਼ਿੰਦਗੀ ਚੋਂ ਫੋਨ ਈ ਕੱਢ ਦਿੱਤਾ ਜਾਏ ਤਾਂ ਇਨਸਾਨ ਬਸ ਪੈਲੇ ਵਾਂਗ ਇੱਕ ਖਾਲੀ ਬੋਤਲ ਵਰਗਾ ਰੈਜੂ।
ਹਾਂਜੀ-ਹਾਂਜੀ ਸਈ ਗੱਲ ਏਜੀ। ਫੋਨ ਬਿਨਾਂ ਕੁਛ ਹੁੰਦਾ ਈ ਨੀਂ। ਇੱਕ ਦਿਨ ਅਪਨੇ ਕੋਲ ਫੋਨ ਨੀਂ ਹੁੰਦਾ ਤਾਂ ਐਵੇਂ ਲੱਗਦਾ ਵੀ ਅਪਨੀ ਜ਼ਿੰਦਗੀ ਚ ਪਤਾ ਨੀਂ ਕੌਣ ਸਾ ਇਕ ਜੇੜੀ ਚੀਜ ਹੈਗੀ ਅਪਨੇ ਕੋਲ ਹੈ ਨੀਂ, ਆਪਾਂ ਅਧੂਰਾਪਨ ਮਸੂਸ
ਆ ਦੂਰ ਸਈ ਤੁਸੀ ਕੇਆ ਕਿ ਇਨਸਾਨ ਅਧੂਰਾਪਣ ਮਹਿਸੂਸ ਕਰਦੈ ਖਾਲੀ ਖਾਲੀ ਲੱਗਦੀ ਅਪਨੀ ਜ਼ਿੰਦਗੀ। ਕਿ ਅਸੀ ਖਾਲੀ ਹੋਗੇ, ਸਾਡੇ ਕੋਲ ਕੁੱਛ ਰੇਆ ਨੀਂ।
ਹਾਂਜੀ।
ਜੇ ਫੋਨ ਨਾ ਵੀ ਸੱਚੀ ਗੱਲ ਐ ਕਿ ਜੇੜੇ ਚਲੋ ਫੋਨ ਦਾ ਯਾ ਸਈ ਢੰਗ ਨਾਲ ਯੂਜ ਕਰਦੇ ਤਾਂ ਏਨਾ ਫੋਨ ਤੇ ਡਿਪੈਂਡ ਨੀਂ ਹੈਨਾ, ਨਈਂ ਦਿਨ ਚ ਅਪਨੇ ਕੰਮ ਦੇ ਹਿਸਾਬ ਨਾਲ ਹੀ ਫੋਨ ਯੂਜ ਕਰਦੇ, ਜੇੜੇ ਜਾਦਾ ਕਰਦੇ ਓਨਾਂ ਦੀ ਇੱਕ ਦਿਨ ਫੋਨ ਤਾ ਜਾਏ ਨਾ ਤੇ ਓਨਾ ਨੂੰ ਇਦਾਂ ਲੱਗਦਾ ਕਿ ਮੇਰੀ ਜ਼ਿੰਦਗੀ ਚੋਂ ਪਤਾ ਨੀ ਕੀ ਕੁੱਛ ਚੱਲ ਗਯਾ। ਕਿ ਫੋਨ ਆਏਗਾ ਤੇ ਓਨੂੰ ਸਾਹ ਆਨਗੇ, ਬੜੀ ਮੁਸ਼ਕਿਲ ਹੁੰਦੀ ਐ ਇਨਸਾਨ ਦੀ।
ਪਰ ਏਨਾ ਵੀ ਫੋਨ ਨਈਂ ਚਲਾਣਾ ਚਾਈਂਦਾ, ਜਿੰਨੀ ਕਿ ਲੋੜ ਐ ਆਪਾਂ ਨੂੰ ਓਨਾ ਕੁ ਮਤਲਬ ਵੀ ਫੋਨ ਨੂੰ ਚਲਾਣਾ ਚਾਈਦੈ, ਕਈ ਵਾਰ ਤਾਂ ਆਪਾਂ ਐ ਪੂਰਾ ਮਤਲਬ ਫੋਨ ਚ ਈ ਹੋ ਜਾਂਨੇਆਂ, ਹਾਵੇ ਮਤਲਬ ਅਪਨਾ ਸਾਰਾ ਦਿਮਾਗ ਫੋਨ ਚ ਈਂ ਲੱਗੇਆ ਰੈਂਦੈ। ਤੇ ਆਪਾਂ ਹੋਰ ਕੋਈ ਕੰਮ ਨੀਂ ਕਰ ਸਕਦੇ ਜੇ ਫੋਨ ਚ ਆਪਾਂ ਜਾਦਾ ਧਿਆਨ ਦੇਵਾਂਗੇ ਤਾਂ। ਪਰ ਏਨਾ ਨੀਂ ਦੇਣਾ ਚਾਈਂਦੈ, ਜਿੰਨੀ ਕੁ ਲੋੜ ਐ ਆਪਾਂ ਨੂੰ ਓਨਾ ਕੁ ਫੋਨ ਚਲਾਉਣਾ ਚਾਈਦੈ।
ਹਾਂ ਏ ਤਾ ਹੈਗਾ, ਕਿ ਜਿੰਨੀ ਇਨਸਾਨ ਨੂੰ ਲੋੜ ਐ ਓਨਾ ਇਨਸਾਨ ਨੂੰ ਯੂਜ ਕਰਨਾ ਚਾਹੀਦੈ, ਓਨਾ ਹੀ ਓਦਾ ਫੋਨ ਦਾ ਹਾਂ ਕੁਝ ਕਰਨਾ ਚਾਈਦੈ, ਫੋਨ ਦੇ ਨੇੜੇ ਰੈਣਾ ਚਾਈਦੈ। ਫੋਨ ਨੂੰ ਨਹੀ ਨੇੜੇ ਰੱਖੀ ਦਾ ਬਟ, ਫੇਰ ਵੀ ਦੇ ਕਿ ਇਨਸਾਨ ਅਪਨੇ ਫੋਨ ਚੋਂ ਦੂਰ ਨੀਂ ਕਰਨਾ ਚਾਂਦਾ ਕਿ ਜੇ ਥੋੜਾ ਜਾ ਦੂਰ ਹੋਜੇ ਜੇ ਇੱਕ ਦੇਖੋ ਕਿਤੇ ਲਾਈਟ ਦੀ ਇਸ਼ੂ ਆਂਦੀ ਐ ਇਨਵੇਰਟਰ ਡੈੱਡ ਹੁੰਦਾ ਤਾਂ ਸਾਡਾ ਫੋ ਫੋਨ ਚਾਰਜ ਨੀਂ ਹੁੰਦਾ ਤੇ ਡੈਡ ਹੁੰਦਾ ਨਾ। ਸਾਡੇ ਅੰਦਰ ਏਨੀ ਓ ਕੋ ਕਾਹਲੀ ਪਈ ਰੈਂਦੀ ਐ ਮਨ ਨੂੰ, ਜਦ ਤੱਕ ਫੋਨ ਚਾਰਜ ਨਾ ਹੋਵੇ ਤਦ ਤੱਕ ਸਾਡੇ ਮਨ ਨੂੰ
ਹਾਂਜੀ।
ਕਿ ਫੋਨ ਸਾਡਾ ਡੈਂਡ ਕਿਉਂਏ? ਕਿ ਫੋਨ ਸਾਡਾ ਕਦ ਲਾਈਟ ਆਏਗੀ, ਕਦ ਆਪਾਂ ਚਾਰਜ ਕਰਾਂਗੇ।
ਠੀਕੈ। ਸਈ ਗੱਲ ਏ।
ਤੇ ਬੜੀ ਉਹ ਕੁ ਖਿੱਚ ਜੀ ਰੈਂਦੀ ਆ ਫੋਨ ਦੀ।
ਹਾਂਜੀ।
ਹੂੰ, ਤੇ ਬਾਕੀ ਚਲੋ ਲੋਕੀ ਫੋਨ ਦਾ ਅੱਛਾ ਯੂਜ ਕਰਨ, ਕੋਈ ਬੱਚੇ ਪੜ੍ਹਾਈ ਵੱਲ ਦਾ ਲਈ ਯੂਸ ਕਰਨ, ਵੱਡੇ ਓ ਚਲੋ ਅਪਨੇ ਜੋਬ ਦੇ ਪਰਪਸ ਲਈ, ਅਪਨੇ ਬਿਜਨਸ ਦੇ ਪਰਪਸ ਲਈ। ਅਪਨੇ ਘਰ ਦੇ ਹੋਰ ਛੋਟੇ ਮੋਟੇ ਕੰਮ ਦੇ ਪਰਪਸ ਲਈ ਯੂਜ ਕਰਨ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਏ ਤਾਂ ਕਰਕੇ।
ਸਹੀ ਗੱਲ ਹੈ ਤੇ ਹਾਂਜੀ।
ਬੋਤ ਜ਼ਰੂਰੀ ਏ।
ਬੱਚਿਆਂ ਤਾਂ ਚਲੋ ਹੋ ਅੱਜ ਕੱਲ ਲੋੜ ਹੈ ਜੇ ਪੜ੍ਹਾਈ ਬੱਸ ਹਾਂਜੀ ਪੜ੍ਹਾਈ ਵਾਸਤੇ ਤਾਂ ਬਹੁਤ ਜ਼ਰੂਰੀ ਏ ਫੋਨ ਅੱਜ ਕੱਲ ਯੂ ਟਿਊਬ ਵਗੈਰਾ ਤੇ ਮਤਲਬ ਕਲਾਸਾਂ ਲਗਾਂਦੇ ਆ ਫੋਨ ਤੇ ਲਗਾਂਦੇ ਏ ਜੀ
ਹੁ ਫੋਨ ਤੋਂ ਲੋਕੀ ਅਪਨੀ ਇਨਕਮ ਵੀ ਬਨਾ ਰਹੇ ਨੇ ਅੱਜ ਕੱਲ
ਹਾਂਜੀ। ਹਾਂਜੀ ਸਹੀ ਗੱਲ ਹੈ ਜੇ ਬੋਤ ਇਨਕਮ ਦਾ ਬੋਤ ਮਤਲਬ ਹਾਂਜੀ ਸਹੀ ਗੱਲ ਹੈ ਜੀ ਬੋਤ ਕੁਛ ਕਰਦੇ ਆ। ਫੋਨ ਦੇ ਰਾਹੀਂ ਬਿਜਨਸ ਚਲਾ ਰਹੇ ਆਪਣੇ ਫੋਨ ਦੇ ਰਾਹੀਂ ਤੋ ਤਾਂ। ਅਭੀ ਕਿੰਨੇ ਲੋਕ ਦੇਖੋ ਹੁਣ ਫੇਸਬੁੱਕ ਤੇ ਵੀਡੀਓ ਬਣਾ ਕੇ ਕਿੰਨੇ ਕੁ ੳਹ ਚਲਾਉਦੇ ਏ ਉਹਨਾਂ ਨੂੰ ਪੈਸ ਇਨਕਮ ਬਣਦੀ ਆ ਉਹਨਾਂ ਦੀ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਹਾਂਜੀ ਹੋਰ ਫੇਰ।
ਤੇ ਹਾਂ ਬੜਾ ਬਟ ਕੇ ਇਨਸਾਨ ਜਦੋਂ ਕੋਈ ਫੋਨ ਦਾ ਗ਼ਲਤ ਯੂਜ ਕਰਦਾ। ਤੇ ਉਹ ਤੇ ਇਨਸਾਨ ਲਈ ਫਿਰ ਬੜੀ ਵੱਡੀ ਪ੍ਰੋਬਲਮ ਉਹਦੀ ਲਾਈਫ ਇਚ ਆ ਜਾਂਦੀ ਹੈ ਕਿ ਇਨਸਾਨ ਨੂੰ ਖੁਦ ਨੀ ਪਤਾ
ਹਾਂਜੀ।
ਕਿ ਫਿਰ ਬਾਅਦ ਚ ਇਨਸਾਨ ਨੂੰ ਜੇ ਅਗਰ ਰਿਲਾਈਜ਼ ਹੋਂਦਾਗਾ ਇਨਸਾਨ ਕਹਿੰਦਾ ਕਿਆ ਮੇਰੇ ਤੋਂ ਗ਼ਲਤੀ ਹੋ ਗਈ ਏ ਮਨੂੰ ਪਤਾ ਨਹੀਂ ਸੀ ਪਤਾ ਹੁੰਦਾ ਬਟ ਉਹ ਜਾਣ ਬੂਝ ਕੇ ਗਲਤੀ ਕਰ ਦਿੰਦਾ ਦੇਖੋ ਕੋਈ ਵੀ ਇੰਨਾ ਅਨਭੋਲਾ ਨਹੀਂ ਹੁੰਦਾ ਕਿ ਉਹਨੂੰ ਪਤਾ ਨਾ ਲੱਗੇ ਕਿ ਗ਼ਲਤ ਕੀ ਏ ਜਾਂ ਸਹੀ ਕੀ ਏ ਤੇ ਦੇਖੋ ਜੇਹੜਾ ਇੱਕ ਪੜ੍ਹਿਆ ਲਿਖਿ ਜਿਹੜਾ ਇਕ ਸਮਝਦਾਰ ਬੰਦਾ ੳਹੀਉ ਫੋਨ ਚਲਾਂਦਾ ਔਰ ਯੂਜ ਕਰਦਾ। ਜਿਹਨੂੰ ਕੁਛ ਪਤਾ ਈ ਨਹੀਂ ਉਹ ਫ਼ੋਨ ਪਹਿਲੀ ਗੱਲ ਏ ਚਲਾ ਈ ਨਹੀਂ ਸਕਦਾ।
ਉਹਨੂੰ ਚਲਾਣਾ ਹੀ ਨੀ ਹਾਂ ਉਹਨੂੰ ਚਲਾਣਾ ਹੀ ਨੀ ਆਉਂਦਾ।
ਹਾਂ ਤੇ ਜਿਹਨੂੰ ਚਲਾਣਾ ਆਂਦਾ ਤ ਉਹਨੇ ਅੰਦਰ ਇੰਨੀ ਸੋਚ ਇੰਨੀ ਉਹ ਕੁਸ਼ ਸਮਜ ਹੁੰਦੀ ਹੈ ਕਿ ਅੱਛੀ ਔਰ ਗਲਤ ਦਾ ਡਿਫਾਈਨ ਕਰ ਸਕਦਾ ਕਿ ਅੱਛਾ ਕੀ ਹੈ ਗ਼ਲਤ ਕੀ ਹੈ ਫੇਰ ਵੀ ਜਾਣ ਬੁੱਝ ਕੇ ਗ਼ਲਤ ਕਰਨ ਫੋਨ ਦੇ ਜ਼ਰੀਏ ਨਾ ਕੋਈ ਸਕੈਮ ਕਰਨ ਦੀ ਕੋਸ਼ਿਸ਼ ਕਰਨ ਜਾਂ ਕਿਸੇ ਨੂੰ ਕੋਈ ਹੋਰ ਤਰ੍ਹਾਂ ਦੀ ਟੈਨਸ਼ਨ ਦੇਨ ਦੀ ਕੋਸ਼ਿਸ਼ ਕਰਨ ਫੋਨ ਦੇ ਮਾਧਿਅਮ ਨਾਲ। ਤੇ ਉਹ ਫਿਰ ਜਦ ਪਕੜਿਆ ਜਾਂਦਾ ਤੇ ਫਿਰ ਓਦੇ ਤੇ ਕਾਰਵਾਈ ਹੁੰਦੀ ਤੇ ਫਿਰ ਉਹ ਕੇ ਬਦੀ ਰੋਂਦਾ ਕਿ ਮੇਰ ਤੋਂ ਗ਼ਲਤੀ ਹੋ ਗਈ ਏ ਮੈਨੂੰ ਪਤਾ ਨੀ ਐਦਾ ਕੁਛ ਨੀ ਹੁੰਦਾ ਪਤਾ ਸਭ ਹੁੰਦਾ ਬਟ ਜਾਣ ਬੁਝ ਕੇ ਕਰੋਗੇ ਤੇ
ਹਾਂਜੀ ਤੇ ਜਾਣ ਬੁਝ ਕੇ ਕਰਦੇ ਆ ਲੋਕ। ਕੇ ਅੱਜ ਕੱਲ ਨਾ ਹਾਂਜੀ ਬੋਤ ਕਰਦੇ ਏ ਜੀ।
ਸਹੀ ਗੱਲ।
ਆਈਏ ਕਿਸੇ ਨੂੰ ਅਪਨਾ ਫੋਨ ਤੇ ਕਿੰਨੇ ਕਿਸੇ ਨੂੰ ਕਿੰਨਾ ਧੋਖਾ ਦੇਂਦੇ ਆ ਫੋਨ ਦੇ ਰਾਹੀਂ ਬੋਤ ਕੁਛ ਕਰਦੇ ਆ।
ਹੁ ਹੁਨ ਸਕੇਮ ਬੜਾ ਕਰਦੇ ਨੇ ਕਿਸੇ ਨੂੰ ਕਾਲਾਂ ਕਰਦੇ ਨੇ ਸਕੇਮ ਆਲੀਆਂ। ਤੇ ਏ ਹੋਗਿਆ ਤੁਹਾਡੀ ਇੰਨੀ ਲੋਟਰੀ ਲੱਗ ਗਈ ਏ।
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਤੁਹਾਡੀ।
ਉਹ ਤੁਹਾਡੇ ਨਾਂ ਦੀ ਕੋਈ ਪਰਚੀ ਪੁਰਚੀ ਸੈਂਡ ਕਰਲਦੀਏ। ਤੇ ਉਹ ਕਹਿਣਗੇ ਤੁਸੀਂ ਪਹਿਲੇ ਮੈਨੂੰ ਵੀਹ ਹਜ਼ਾਰ ਪਾਓ ਇਹ ਤੁਹਾਡੇ ਸਾਰਾ ਪੈਸਾ ਤੁਹਾਡੇ ਬੈਂਕ ਅਕਾਊਂਟ ਚ ਪਾਇਆ ਜਾਏਗਾ। ਤੁਹਾਡੇ ਨਾਂ ਤੇ ਗੱਡੀ ਆਗੀ ਓ ਲੈ ਅਡਵਾਂਸ ਵੀਹ ਹਜ਼ਾਰ ਪਾਂਦਾ ਜਿਹਨੂੰ ਨਾ ਸਮਝ ਹੋਵੇ ਤੇ ਉਹ ਬਾਅਦ ਈ
ਪਹਿਲਾਂ
ਹਮ ਨਾਲ ਹੀ ਉਹਦਾ ਨੰਬਰ ਬਲਾਕ ਲਿਸਟ ਚ ਹੋ ਜਾਂਦਾ ਜਾਂ ਉਹ ਫਰਾੜ ਨਿਕਲ ਜਾਂਣ ਤੋਂ ਬਾਅਦ ਹੀ ਉਹ ਬੰਦਾ ਫਿਰ ਜਾ ਕੇ ਗੱਲਬਾਤ ਕਰਦਾ ਥਾਣੇ। ਉਹ ਫਿਰ ਪੁਲਿਸ ਵਾਲੇ ਹੀ ਕਹਿੰਦੇ ਨੇ ਕਿ ਇਹ ਤਾਂ ਸਕੇਮ ਹੋ ਗਿਆ ਤੁਹਾਡੇ ਨਾਲ ਤੇ ਫਿਰ ਬੰਦਾ ਕੀ ਹੀ ਕਰੇ।
ਗੇਮ ਹੋ ਜਾਂਦਾ ਸਹੀ ਗੱਲ ਹੈ ਜੀ। ਕਈ ਤਾਂ ਕਈਆਂ ਨੂੰ ਤਾਂ ਪਤਾ ਨਹੀਂ ਹੁੰਦਾ ਕਈ ਤਾਂ ਦੇ ਦਿੰਦੇ ਓ ਟ ਪ
ਗੇਮ ਚੱਲ ਗਿਆ ਸੀ।
ਹਾਂਜੀ ਮੇਰੇ ਤਾ ਆਪ ਨਾਲ ਹੋਇਆ ਜੀ ਇੱਕ ਵਾਰੀ। ਹਾਂਜੀ ਮੈਨੂੰ ਤਾਂ ਆ ਪਏ ਹੋਏ ਕੋਲ ਹਾਂਜੀ ਇੱਕ ਵਾਰੀ ਕੋਲ ਆਈ ਸੀ ਮੇਰੇ ਹਸਬੈਂਡ ਨੇ ਮਤਲਬ ਉਹਨਾਂ ਨੇ ਕਿਹਾ ਤੁਹਾਡਾ ਮਤਲਬ ਸਿੰਮ ਬੰਦ ਕਰ ਦੇਣਗੇ ਤੁਸੀਂ ਨੰਬਰ ਆਇਆ ਤੁਸੀਂ ਓ ਟ ਓ ਟੀ ਪੀ ਦੇ ਦੋ ਉਹਨਾ ਨੇ ਦੇ ਦਿੱਤਾ ਤਾਂ ਚਲੋ ਅਸੀਂ ਮਤਲਬ ਏ ਟੀ ਅਮ ਬੰਦ ਕਰਵਾ ਦਿੱਤਾ ਸੀ ਉਹਨਾਂ ਕੋਲੇ ਮਤਲਬ ਓਟੀ ਪੀ ਨੰਬਰ ਸਹੀ ਨਹੀਂ ਪਹੁੰਚਿਆ ਸੀ। ਤਾਂ ਕਰਕੇ ਹੋਇਆ ਨੀ ਅਸੀਂ ਨਹੀਂ ਤਾਂ ਸਾਡੇ ਤਾਂ ਸਾਰੇ ਖਾਤੇ ਬੰਦ
ਹਾਂ ਤੁਹਾਡੇ ਖਾਤੇ ਚ ਵੀ ਫਿਰ ਬਾਹਾਰੀ ਵਜ ਜਾਣੀ ਸੀ।
ਹਾਂਜੀ ਸਹੀ ਗੱਲ ਹੈ ਜੀ
ਹਮ ਨਹੀਂ ਕਦੇ ਵੀ ਦੇਖੋ ਮੈਡਮ ਜੀ ਗੱਲ ਏਦਾਂ ਹੁੰਦੀ ਹੈ। ਕਿ ਕੋਈ ਵੀ ਤੁਹਾਡੀ ਕੰਪਨੀ ਤੋਂ ਕੋਈ ਕਵੇ ਮੈਂ ਕੰਪਨੀ ਏਅਰਟੈਲ ਤੇ ਫੋਨ ਕਰ ਰਿਹਾ ਜਾਂ ਉਹ ਕਰ ਰਹੇ ਆ ਕਦੇ ਨੀ ਏਦਾਂ ਕੰਪਨੀ ਕੋਈ ਕਰਦੀ ਕਿ ਤੁਹਾਡੀ ਸਿੰਮ ਬੰਦ ਹੋ ਰਹੀ ਕੋਈ ਰੀਜ਼ਨ ਹੁੰਦਾ ਉਹ ਤੁਹਾਨੂੰ ਮੇਲ ਆਉਂਦਾ ਜਾਂ ਰੀਟਿਨ ਕੋਈ ਡਾਕੂਮੈਂਟ ਆਏਗਾ ਤਾਂ ਹੀ ਕੁਛ ਜੇ ਤੁਸੀਂ ਆਪਣੇ ਫੋਨ ਦੇਖੋ ਦੇਖੋ ਮੈਡਮ ਜੀ ਜੇ ਤੁਸੀਂ ਆਪਣੇ ਫੋਨ ਦੇ ਮਾਧਿਅਮ ਨਾਲ ਸਿੰਮ ਤੋਂ ਕੋਈ ਗਲਤ ਐਕਟੀਵਿ ਕਰਦੇ ਹੋ ਤੁਹਾਨੂੰ ਜਿਹੜੀ ਪੁਲਿਸ ਹੁੰਦੀ ਆ ਉਹ ਤੁਹਾਨੂੰ ਕਾਲ ਕਰ ਦੀ ਉਹ ਤੁਹਾਡੇ ਤੇ ਅ ਰਿਪੋਰਟ ਕਰਦੀ ਹੈ ਤੁਹਾਨੂੰ ਇਨਫੋਮ ਕਰਦੀ ਹੈ ਕਿ ਹਾਂ ਤੁਸੀਂ ਗ਼ਲਤ ਐਕਟੀਵਿਟੀ ਕੀਤੀ ਹੈ ਤੇ ਤੁਹਾਨੂੰ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਹੈ ਜਾਂ ਆਪਾਂ ਤੁਹਾਨੂੰ ਇਹ ਕਰਨਗੇ ਕਿ ਤੁਸੀਂ ਆਪ ਆ ਜਾਓ ਪੁਲਿਸ ਸਟੇਸ਼ਨ ਤੇ ਆਪਾਂ ਵੈਰੀਫਾਈ ਕਰੀਏ ਕਿ ਕਿਉਂ ਏਦਾਂ ਹੋ ਰਿਹਾ ਤੇ ਜੇ ਕਹਿ ਰਹੇ ਕਿ ਉੱਥੋਂ ਦੀ ਵੇਖ ਕੇ ਠੀਕ ਹੋ ਜਾਣਾ ਤੁਸੀਂ ਓ ਟੀ ਪੀ ਦਿਉ ਫਿਰ ਤਾਂ ਹੰਡਰਡ ਪਰਸੈਂਟ ਸਮਝ ਲਓ ਕਿ ਉਹ ਸਕੈਮ ਹੀ ਹੈ ਜੇ ਓ ਟੀ ਪੀ ਫਿਰ ਸਮਝੋ ਬੈਂਕ ਚੋਂ ਪੈਸੇ ਉੱਡ ਗਏ ਤੁਹਾਡੇ ਹੁਣ ਤੇ ਚਲੋ ਲੋਕਾਂ ਨੂੰ